ਹੈਲੋ, ਸਸ਼੍ਰੀ ਅਕਾਲ ਜੀ।
ਹਾਂਜੀ, ਸਸ੍ਰੀ ਅਕਾਲ ਜੀ, ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਹਾਂਜੀ ਸਭ ਵਧੀਆ ਜੀ, ਤੁਸੀਂ ਸੁਨਾਓ, ਤੁਹਾਡੇ ਓਧਰ ਸਭ ਠੀਕ ਹੈ।
ਹਾਂਜੀ, ਸਭ ਵਧੀਆ।
ਹੋਰ, ਸੁਨਾਓ ਜੀ। ਤੁਸੀਂ ਕਿਵੇਂ ਫਿਟ ਰਹਿੰਦੇ ਓ? ਮੈਂ ਪੈਲੇ ਤੁਆਡੀ ਡਿਪੀ ਦੇਖੀ ਸੀਗੀ। ਮੈਂ ਦੇਖਿਆ ਬੜੀ ਬੋਡੀ ਸ਼ੋਡੀ ਬਣਾਈ ਹੋਈਏ। ਤੁਸੀਂ ਤੁਆਡਾ ਪੇਟ ਵੀ ਬਿਲਕੁਲ ਅੰਦਰ ਲੱਗ ਰੇਯਾ ਸੀ। ਹਾਈਟ ਵੀ ਬੜੀ ਅੱਛੀ ਹੋ ਗਈ ਏ ਤੁਆਡੀ। ਕਿਵੇਂ ਫਿੱਟ ਰੈਂਦੇ ਓ? ਮੈਨੂੰ ਦੱਸੋ ਜ਼ਰਾ, ਮੇਰੇ ਬੱਚੇ ਵੀ ਨਾ ਮਤਲਬ ਕੁਛ ਕਰਦੇ ਨੀ ਤੇ ਥੋੜੇ ਹੈਲਦੀ-ਹੈਲਦੀ ਹੋਈ ਜਾ ਰੇਨੇ, ਮੈਂ ਕੇਯਾ ਉਨਾਂ ਨੂੰ ਵੀ ਦੱਸਾਂਗੀ, ਪੁੱਛ ਕੇ ਅੰਸ਼ੂ ਭਾਜੀ ਕੋਲੋ।
ਆ ਚਲੋ, ਹੁਨ ਦੇਖੋ, ਅੱਜ ਕੱਲ੍ਹ ਤਾਂ ਆਪਾਂ ਸਵੇਰੇ ਜਿਵੇਂ ਪੰਜ ਛੇ ਵਜੇ ਖੇਲਣ ਚਲੇ ਜਾਈਦਾ ਹੈ। ਪਹਿਲੇ ਤਾਂ ਮਤਲਬ ਸੈਰ ਤੇ ਜਾਂਦੇ ਹਾਂ। ਉਸ ਤੋਂ ਬਾਅਦ ਖੇਲਣ ਜਾਂਦੇ ਹਾਂ।
ਅੱਛਾ।
ਤੇ ਸਾਰਾ ਦਿਨ ਮਤਲਬ ਤਲੀ ਮਲੀ ਚੀਜ਼ ਤੇ ਮਿੱਠਾ ਮਿਠਾ ਵਗੈਰਾ ਬੰਦ, ਕਰਕੇ ਡਾਇਟ ਵਾਲੀ ਚੀਜ਼ ਲੈਂਦੇ ਹਾਂ। ਘਰ ਦੀ ਬਣੀ ਹਹੀ ਸਬਜ਼ੀ
ਹਾਂਜੀ-ਹਾਂਜੀ।
ਤੇ ਪਨੀਰ ਵਗੈਰਾ ਸਭ ਕੁਛ। ਜੋ ਵੀ ਡਾਇਟ ਵਿੱਚ ਹੁੰਦਾ। ਉਹ ਸਭ ਖਾਂਦੇ ਰਹਿੰਦੇ ਆ। ਤੇ ਪਾਣੀ ਅੱਜ ਕੱਲ੍ਹ ਜ਼ਿਆਦਾ ਪੀ ਰਿਹਾ।
ਹਾਂਜੀ- ਹਾਂਜੀ, ਪ੍ਰੋਟੀਨ ਵਾਲੀ ਚੀਜ਼ਾਂ ਵੀ ਜ਼ਿਆਦਾ ਲੈਂਦੇ ਹੋਣੇ ਉਹ।
ਹਾਂਜੀ ਸਹੀ, ਪ੍ਰੋਟੀਨ ਲਈ ਜ਼ਿਆਦਾ ੳ ਲੈਂਦੇ ਹਾਂ ਉਹੀਓ ਚੀਜ਼ ਜਿਵੇਂ ਪਨੀਰ ਹੋ ਗਿਆ। ਓਟਸ ਵਗੈਰਾ
ਹਾਂਜੀ, ਹਾਂਜੀ ਐਗ ਵੀ ਖਾ ਲੈਂਦੇ ਹੋਣੇਓ। ਐਗ ਉਗ ਐਗ ਵਿੱਚ ਵੀ ਜ਼ਿਆਦਾ ਪ੍ਰੋਟੀਨ ਹੁੰਦਾ।
ਹਾਂਜੀ ਐਗ ਵੀ ਖਾਂਦੇ ਹਾਂ। ਕਦੀ ਕਦਾਰ
ਚਲੋ ਵਧੀਆ ਕਰਦੇ ਹੋ। ਤਾਂਹੀ ਇੰਨੇ ਫਿਟ- ਫਟ ਲੱਗ ਰਹੇ ਹੋ। ਐਕਸਰਸਾਈਜ਼ ਕਰਨ ਦੇ ਬੜੇ ਜ਼ਿਆਦਾ ਫਾਇਦੇ ਹੁੰਦੇ ਨੇ। ਬਾਕੀ ਭੱਜੋ, ਦੌੜੋ, ਐਕਸਰਸਾਈਜ ਕਰੋ ਕੁਛ ਵੀ ਕਰੋ। ਕੋਈ ਵੀ ਫਿਜ਼ਕਲ ਐਕਟੀਵਿਟੀ ਕਰੋ। ਉਹਦੇ ਬਹੁਤ ਫਾਇਦੇ ਹੁੰਦੇ ਨੇ। ਮੈਂ ਵੀ ਬੱਚਿਆਂ ਨਾਲ ਇਹੀ ਸਮਝ ਚਾਹੀਦਾ ਕਿ ਥੋੜਾ ਖੇਲ ਲਿਆ ਕਰੋ ਭੱਜ ਦੌੜ ਲਿਆ ਕਰੋ ਜੋ ਤੁਹਾਨੂੰ ਪਸੰਦ ਉਹ ਕਰ ਲੋ। ਯੋਗਾ ਕਰ ਲੋ, ਜਿੰਮ ਕਰ ਲੋ, ਭੱਜ ਦੌੜ ਲ ਲੋ, ਖੇਲ ਲੋ ਬੱਚਿਆਂ ਨਾਲ, ਚਾਹੇ ਫੁੱਟਬੋਲ ਖੇਲੋ ਚਾਹੇ ਬੈਡਮਿੰਟਨ ਖੇਲਲੋ। ਪਰ ਆਏ ਨਾ ਬੱਚੇ ਆਖੇ ਨੀ ਲੱਗਦੇ। ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ ਸੁਣਦੇ ਹੀ ਨੀ।
ਸਹੀ ਗੱਲ ਹੈ ਨਾ ਦੇਖੋ, ਅੱਜ ਕੱਲ੍ਹ ਫਿਜੀਕਲ ਐਕਟੀਵਿ ਕਰੋਗੇ ਤਾਂ ਹੀ ਸਰੀਰ ਫਿਟ ਰਹੇਗਾ। ਨਹੀਂ ਤਾਂ ਫਿਰ ਸੁਸਤੀ ਆਉਂਦੀ ਰਹੇਗੀ। ਸਰੀਰ ਵਿੱਚ ਅੱਜ ਕੱਲ੍ਹ ਜਿਵੇਂ, ਤੁਸੀਂ ਦੇਖ ਸਕਦੇ ਹੋ ਬੱਚੇ ਕਿੰਨੇ ਆਲਸੀ ਹੋਏ ਦੇ ਨੇ ਅੱਜ ਕੱਲ੍ਹ ਦੇ
ਹਾਂਜੀ ਬੜੇ ਹੀ ਆਲਸੀ ਬਸ ਸਾਰਾ ਦਿਨ ਬੈਡ ਤੇ ਬੈਠੇ ਰਹਿੰਦੇ ਨੇ, ਨਾਲ ਨਾਲ ਐਲਈ ਡੀ ਤੇ ਚਲਾਈ ਆ ਫਿਲਮਾਂ ਤੇ ਬਸ ਬੈਠੇ ਰਹੇ ਜਾਂ ਫਿਰ ਕੋਈ ਸੀਰੀਅਲ ਚਲਾਇਆ ਨਹੀਂ ਤੇ ਕੋਈ ਗੇਮ ਚਲਾਈ ਜਾਂ ਯੂਟਿਊਬ ਤੇ ਵੇਖਿਆ ਕੁਛ ਨਾ ਕੁਛ ਲੋ ਅੱਜ ਕੱਲ ਤੁਹਾਨੂੰ ਪਤਾ ਬਲੋਗਿੰਗ ਦਾ ਬੜਾ ਟਰੈਂਡ ਚੱਲ ਰਿਹਾ ਲੋਕਲੋਗਿੰਗ ਕਰਦੇ ਰਹਿੰਦੇ ਉਹ ਵੇਖਦੇ ਰਹਿੰਦੇ ਉਹਨਾ ਦੀ ਬਲੋਗਿੰਗ ਬਸ ਹੋਰ ਕੀ ਸਾਰਾ ਦਿਨ ਐ ਐਵੇਂ ਹੀ ਟਾਈਮ ਪਾਸ ਕਰਦੇ ਰਹਿੰਦੇ ਨੇ। ਜਾਂ ਸਕੂਲ ਜਾਂਦੇ ਨੇ, ਤੇ ਸਕੂਲੋਂ ਆ ਕੇ ਬਸ ਟੀਵ ਟੂਵੀ ਦੇਖਣਾ ਫੋਨ ਦੇਖਣਾ ਬਸ ਫਿਜ਼ਕਲ ਐਕਟੀਵਿਟੀ ਹੈ ਹੀ ਨਹੀਂ ਬਿਲਕੁਲ ਵੀ।
ਸਹੀ ਗੱਲ ਹੈ। ਨਾ ਸਕੂਲ ਵੀ ਅੱਜ ਜਿਵੇਂ ਗੇਮਸ ਦੇ ਪੀਰੀਅਡ ਲੱਗਦੇ ਨੇ, ਮਗਰ ਬੱਚੇ ਖੇਲਦੇ ਨਹੀਂ ਕਈ।
ਚੇਲਦੇ ਹੀ ਨੀ। ਹਾਂਜੀ, ਹਾਂਜੀ ਕਲਾਸ ਚ ਬੈਠ ਰਹਿੰਦੇ ਨੇ, ਨਹੀਂ ਤੇ ਬਾਰਿਸ਼ ਦਾ ਮੌਸਮ ਅੱਜ ਕੱਲ੍ਹ ਚੱਲ ਰਿਹਾ। ਉਹ ਵੈਸੇ ਹੀ ਕੁੱਝ ਸਪੋਰਟਸ ਪੀਰੀਅਡ ਲੱਗਣਾ ਹੀ ਬੰਦ ਹੋ ਜਾਂਦਾ। ਫਿਰ ਬਾਰਿਸ਼ ਦੇ ਮੌਸਮ ਵਿੱਚ ਟੀਚਰਾਂ ਹੀ ਬਾਹਰ ਲੈ ਕੇ ਨੀ ਜਾਂਦੀਆਂ ਗਰਾਊਂਡ ਵਿੱਚ।
ਸਹੀ ਗੱਲ ਹੈ। ਤੇ ਸ਼ਾਮੀ ਦੇਖ ਸਕਦੇ ਹੋ। ਟਿਊਸ਼ਨ ਬੱਚੇ ਚਲੇ ਜਾਂਦੇ ਨੇ, ਕਈ ਵਾਰ ਬੱਚਿਆਂ ਨੂੰ ਟਾਈਮ ਹੀ ਨੀ ਲੱਗਦਾ ਤੇ ਕਈ ਵਾਰ ਬੱਚੇ ਆਪ ਹੀ ਨੀ ਘਰ
ਨਾ ਦੇਖੋ ਪੂਰੀ ਜੂਨ ਦੀ ਛੁੱਟੀਆਂ ਨੇ ਨਿਕਲ ਗਿਆਂ ਤੇ ਬੱਚਿਆਂ ਨੇ ਇੱਕ ਵੀ ਫਿਜ਼ਕਲ ਐਕਟੀਵਿਟੀ ਨਹੀਂ ਕੀਤੀ। ਕੁਛ ਨੀ ਕੀਤਾ ਮੈਂ ਕਹਿੰਦੀ ਰਹੀ ਤੁਹਾਡੀ ਮੈਂ ਕੋਈ ਕਲਾਸ ਲਗਾ ਦਿੰਦੀ ਹਾਂ ਸਵੀਮਿੰਗ ਕਲਾਸ ਕਹਿੰਦੇ ਸਵਿਮਿੰਗ ਕਲਾਸ ਲਗਾ ਦਿੰਦੀ ਆ ਯੋਗਾ ਅਰੋਬਿਕਸ ਜੂਬਾ ਕਲਾਸ ਅੱਜ ਕਲ ਤੇ ਫਿਟਨੈਸ ਵਸਤੇ ਇਨੇ ਇਨੇ ਐਨੇ ਖੁੱਲੇ ਹੋਏ ਨੇ ਉਹ ਸੈਂਟਰ ਤੁਸੀਂ ਜਾ ਕੇ, ਕੁਛ ਵੀ ਘਰ ਨ ਤੁਹਾਡਾ ਮਨ ਕਰਦਾ। ਤੁਸੀਂ ਉੱਥੇ ਜੁੰਬਾ ਸੈਂਟਰ ਤੇ, ਆ ਰੋਬਿਕ ਸ ਉਥੇ ਤੇ ਜਾ ਕੇ ਕਰਲੋ ਕੁਛ ਨਾ ਕੁੱਛ, ਮੰਨਦੇ ਹੀ ਨੀ ਬੱਚੇ ਜੀ। ਕੁਛ ਨੀ ਕਰਦੇ, ਬਲਕਿ ਮੈਂ ਆਪ ਜਾਣ ਲੱਗ ਗਈ ਹਾਂ। ਤੇ ਬੱਚਿਆਂ ਨੂੰ ਕਹਿ-ਕਹਿ ਕੇ ਹਾਂਜੀ, ਲੇਕਿਨ ਬੱਚੇ ਨੀ ਜਾਂਦੇ। ਪਤਾ ਨੀ ਆਪਣਾ ਮਨ ਕਿਵੇਂ ਬਣਾਉਣਗੇ, ਮੇਰੇ ਸਮਝਾਉਣ ਨਾਲ ਤੇ ੳਨਾਂ ਨੂੰ ਕੁੱਛ ਸਮਝ ਆਇਆ ਨੀ, ਤੁਸੀਂ ਫੋਨ ਕਰਕੇ ਸਮਝਾ ਦੇਖਣਾ।
ਮੇਰੇ ਫੋਨ ਨਾਲ ਕਰਨ ਕੀ ਹੋਏਗਾ, ਪੇਰੈਂਟਸ ਦੀ ਗੱਲ ਤਾਂ ਸਭ ਤੋਂ ਉੱਪਰ ਹੁੰਦੀ ਹੈ ਨਾ।
ਹਾਂਜੀ- ਹਾਂਜੀ ਨਹੀਂ, ਪੇਰੈਂਟਸ ਦੀ ਗੱਲ ਤੇ ਉੱਤੇ ਹੁੰਦੀ ਹੈ ਲੇਕਿਨ ਅਗਰ ਦੂਸਰਾ ਕੋਈ ਸਮਝਾਏ ਨਾ ਕਲੋਜ ਰਿਲੇਟਿਵ ਕੋਈ, ਤੇ ਬੱਚਿਆਂ ਨੂੰ ਜਲਦੀ ਸਮਝ ਆਉਂਦਾ। ਇੱਕ ਵਾਰ, ਤੁਸੀਂ ਕੋਸ਼ਿਸ਼ ਕਰ ਦੇਖਣਾ ਸਮਝਾਉਣ ਦੀ ਮੇਰੇ ਮੁੰਡੇ ਨੂੰ, ਕੀ ਪਤਾ ਤੁਹਾਡੀ ਗੱਲ ਉਹਨੂੰ ਸਮਝ ਆ ਜੇ। ਤੁਹਾਡੀ ਹਾਈਟ ਦੇ ਕੇ, ਤੁਹਾਡੀ ਬੋਡੀ ਦੇਖ ਕੇ, ਉਹਨੂੰ ਵੀ ਸ਼ੌਂਕ ਆ ਜੇ ਕੁਛ ਕਰਨ ਦਾ। ਮੈਂ ਤੇ ਕਿਹਾ ਬੜਾ ਹੀ ਸਮਝਾਇਆ, ਮੈਂ ਉਹਨੂੰ।
ਸਮਝਾ ਦਾਂਗੇ, ਦੇਖ ਅਕੈਡਮੀ-ਅਕੈਡਮੀ ਕੋਲ ਵੀ, ਮਨੂੰ ਕਹਿ ਕੇ ਅਡ ਪਤਾ- ਕ੍ਰਿਕਟ ਖੇਡ ਲੇਗਾ, ਕ੍ਰਿਕਟ ਦੇਖੋ ਫਿਸੀਕਲ ਐਕਟੀਵਿਟੀ ਤਾਂ, ਬਹੁਤ ਚਾਹੀਦੀ ਹੁੰਦੀ ਹੈ। ਤਾਂਹੀੳ ਬੱਚੇ ਫਿਟ ਰਹਿ ਅਗਰ ਉਹ ਚਲਾ ਗਿਆ, ਫਿਟ ਵੀ ਰਹੇਗਾ, ਹਾਈਟ ਵੀ ਵਧੀਆ ਕੱਢ ਜੇਗਾ, ਖੇਲਣਾ ਵੀ ਵਧੀਆ ਆ ਜੇਗਾ।
ਹਾਂਜੀ -ਹਾਂਜੀ, ਬਸ ਤੁਹਾਡੇ ਸਾਹਮਣੇ
ਹਾਂਜੀ, ਸਕਿੱਲ ਵੀ ਆ ਜਾਏਗੀ ਖੇਲਣ ਦੀ।
ਬਿਲਕੁਲ-ਬਿਲਕੁਲ, ਐ ਤਾਂ ਤੁਸੀਂ ਸਹੀ ਕਹਿ ਰਹੇ ਹੋ, ਪਤਾ ਬੋਡੀ ਇੰਨੀ ਸਟਿਫ ਹੋਈ ਦੀ ਹੈ ਨਾ, ਬੱਚਿਆਂ ਦੀ ਕੁਛ ਪੁੱਛੋ ਨਾ। ਬੱਚੇ ਨਾ ਮਤਲਬ, ਥੱਲੇ ਬਹਿ ਕੇ ਨਾ, ਪੰਜ ਮਿੰਟ ਥੱਲੇ ਨਹੀਂ ਬਹਿ ਸਕਦੇ, ਮੱਲ ਆਸਨ 'ਚ ਟੰਗਾ ਦੇ ਭਾਰ। ਜਰਾ ਨਹੀਂ ਬਹਿ ਸਕਦੇ ਬੱਚੇ, ਹਾਂਜੀ ਇੱਕ ਮਿੰਟ ਵਿਚ ਥੱਕ ਜਾਂਦੇ ਨੇ, ਤੇ ਕਹਿੰਦੇ ਨਾ ਮੰਮਾ, ਸਾਡੇ ਕੋਲ ਥੱਲੇ ਨਹੀ ਬੈਠਾ ਜਾਂਦਾ। ਬਲਕਿ ਅਸੀਂ ਪੁਰਾਣੇ ਲੋਕ ਹੈਗੇ ਹਾਂ, ਤੇ ਅਸੀਂ ਥੱਲੇ ਬਹਿ ਜਾਂਦੇ ਹਾਂ। ਤੇ ਅੱਜ ਕੱਲ੍ਹ ਦੇ ਬੱਚੇ, ਥੱਲੇ ਬਹਿ ਹੀ ਨਹੀ ਸਕਦੇ।
ਸਹੀ ਗੱਲ ਹੈ, ਪੁਸ਼ਪ ਵੀ ਦੇਖੋ ਅੱਜ ਕੱਲ, ਦਸ ਪੰਦਰਾਂ ਮਾਰਨਗੇ, ਥੱਕ ਜਾਣਗੇ। ਪਹਿਲੇ ਜਿੰਨੇ ਡਾਈਟ-ਡੂਟ, ਪਹਿਲੇ ਕਿੰਨੀ ਚੱਲਦੀ ਸੀ, ਦੇਸੀ ਘਿਓ ਘਰ ਦਾ ਕਢਿਆ ਤੇ ਦੇਸੀ ਘਿਓ, ਮੱਖਣ ਤੇ ਦੁੱਧ
ਨਾ, ਇਹ ਚੀਜ਼ਾਂ ਤੋਂ ਬੱਚੇ ਅੱਜ ਕੱਲ੍ਹ ਬਿਲਕੁਲ ਦੂਰ ਹੈਗੇ ਜੇ, ਆ ਤੇ ਚਾਹੀਦੀਆਂ ਨੀ ਉਹਨਾਂ ਨੂੰ ਬਸ।
ਸਹੀ ਗੱਲ ਹੈ, ਅੱਜ ਕੱਲ ਤਾਂ ਫਾਸਟੂਡ ਦਾ ਟਰੈਂਡ ਹੋ ਗਿਆ।
ਫਾਸਟ-ਫੂਡ ਸਵੇਰੇ ਜਾਂ ਤੇ ਪਰੌਂਠੇ ਬਣਾ ਦੋ, ਆਲੂ ਦੇ ਪਨੀਰ ਦੇ, ਉਹ ਖਾ ਲੈਣਗੇ ਪਰੌਂਠੇ ਬਸ, ਤੇ ਸ਼ਾਮ ਵੇਲੇ ਰੋਜ਼ ਕਹਿਣਗੇ ਜੀ ਨੂੰ ਫਾਸਟ ਫੂਡ ਖਾਣਾ। ਕੁਛ ਤਾਂ ਨਾ ਸਾਡਾ ਘਰ ਹੈਗਾ, ਮੇਨ ਰੋਡ ਤੇ ਤੇ ਸਾਡੇ ਘਰ ਦੇ ਬਾਹਰ ਨਾ, ਸਾਰੀ ਫਾਸਟ ਫੂਡ ਦੀਆਂ ਰੇਹੜੀਆਂ ਹੈਗੀਆਂ। ਇੱਕ ਉਹਨਾਂ ਨੇ, ਬੱਚਿਆਂ ਦੀ ਬੁੱਧੀ ਬ੍ਰਸ਼ਟ ਕੀਤੀ ਹੋਈ ਜੇ। ਉਹ ਰੋਜ਼ ਸ਼ਾਮੀ ਉਹਨਾਂ ਨੇ, ਬੱਚਿਆਂ ਨੂੰ ਖੁਸ਼ਬੂਆਂ ਚੜ੍ਹਨ ਲੱਗ ਜਾਂਦੀਆਂ। ਫੇਰ ਰੋਜ਼ ਕਹਿੰਦੇ ਨੇ, ਮੰਮਾ ਅੱਜ ਇਹ ਲੈ ਆਈਏ ਅਸੀਂ, ਅੱਜ ਇਹ ਲੈ ਆਈਏ, ਅਸੀਂ ਅੱਜ ਇਹ ਖਾ ਲਈਏ, ਤੇ ਉਹ ਖਾ ਲਈਏ। ਤੁਹਾਨੂੰ ਪਤਾ, ਕਿੰਨਾ ਖ਼ਰਾਬ ਕਰਦਾ ਹੈ ਸਭ ਕੁਛ ਮੈਂਦਾਂ, ਹਾਈਟ ਤੇ ਵੱਧ ਨ ਨੀ ਦਿੰਦਾ।
ਸਹੀ ਗੱਲ ਮੈਦਾ ਦੇਖੋ ਪਚਦਾ ਹੀ ਨੀ, ਫੇਰ ਪੇਟ ਖ਼ਰਾਬ ਹੋ ਜਏਗਾ, ਫੈਟ ਵੀ ਵੱਧ-' ਚੰਦੀ ਹੈ, ਬੱਚੇ ਦੀ
ਉਹੀ ਤੇ ਗੱਲ ਹੈ ਫੇਰ, ਬੱਚਾ ਫਿਜ਼ਕਲ ਐਕਟੀਵਿਟੀ ਕਰਨ ਤੇ ਦਿਲ ਹੀ ਨਹੀਂ ਕਰਦਾ, ਆਲਸ ਆਂਦੇ ਨੇ।
ਸਹੀ ਗੱਲ, ਛੋਟੇ-ਛੋਟੇ ਬੱਚੇ ਅੱਜ ਕੱਲ੍ਹ ਦੇਖ ਸਕਦੇ ਹੋ, ਕਿੰਨਾ ਪੇਟ ਨਿਕਲਿਆ ਦਾ, ਛੋਟੇ ਬੱਚਿਆਂ ਦਾ।
ਹਾਂ-ਹਾਂ, ਛੋਟੇ-ਛੋਟੇ ਬੱਚਿਆਂ ਦਾ ਈ ਇੰਨਾ ਪੇਟ, ਪਤਾ ਈ ਨ੍ਹੀਂ ਚੱਲਦਾ ਅੱਜ-ਕੱਲ੍ਹ ਬੱਚਾ ਐ ਦੱਸ ਸਾਲਾਂ ਦਾ, ਕੇ ਪੰਦਰਾਂ ਸਾਲਾਂ ਦਾ, ਕੇ ਵੀਹ ਸਾਲਾਂ ਦਾ। ਉਹ ਬਸ, ਉਹ ਬ ਬੱਚਾ ਹੂਦਾਂ ਦਸ ਸਾਲਾਂ ਦਾ ਤੇ ਲੱਗਦਾ ਪੰਦਰਾਂ-ਸਤਾਰਾਂ ਸਾਲਾਂ ਦਾ। ਕਿਉਂਕਿ, ਢਿੱਡ ਇੰਨੇ ਨਿਕਲੇ ਹੁੰਦੇ ਨੇ। ਤੇ ਪਤਾ ਈ ਨ੍ਹੀਂ ਚੱਲਦਾ।
ਤੇ ਉਹੀ ਗੱਲ ਏ। ਖਾਣ-ਪੀਣ ਤੇ ਕੰਟਰੋਲ ਨੀ ਕਰਦੇ ਨਾ।
ਨਾ-ਨਾ ਨਹੀਂ ਕਰਦੇ। ਐਵੇਂ ਲੱਗਦਾ ਕੋਈ ਬੋਨੇ ਭਾਈ ਟੁਰੀ ਜਾਂਦੇ ਨੇ, ਸੱਚੀ। ਐਦਾਂ ਈ ਲੱਗਦਾ ਜੇ। ਅ ਮੇਰੇ ਮੱਲੇ 'ਚ ਇੱਕ ਹੋਰ ਬੱਚਾ ਹੈਗਾ ਜੇ। ਮੈਂ ਉਹਨੂੰ ਵੇਖ-ਵੇਖ, ਵਿਖਾ-ਵਿਖਾ ਕੇ, ਬੱਚਿਆਂ ਨੂੰ ਇਗਜਾਮਪਲ ਦਿੰਦੀ ਰਹਿੰਨੀ ਆ। ਕਿ ਦੇਖੋ ਉਹਦੇ ਅੱਖਣ ਹੋਜੇਗੇ। ਉਹ ਦੇਖ, ਹਜੇ ਦਸ ਸਾਲਾਂ ਦਾ ਹੈਗਾ ਨੀ। ਇੰਨਾ ਢਿੱਡ ਕੱਢੀ ਬੈਠਾ, ਇੰਨਾ ਮੋਟਾ ਹੋ ਗਿਆ। ਐਵੇਂ ਲੱਗਦਾ ਛੋਟਾ ਜਿਹਾ ਭਾਈ ਜਾ ਰਿਹਾ। ਪਰ ਹੈ ਬੱਚਾ ਉਹ। ਨਾ ਮੰਨਦੇ ਨੀ ਜੀ ਐਈ ਤੇ ਗੱਲ ਏ। ਬਿਲਕੁਲ ਫਲੈਕਸੀਬਿਟੀ ਨੀ, ਬਿਲਟੀ ਨੀ ਹੈਗੀ ਬੱਚਿਆਂ 'ਚ। ਜੇ ਮੈਂ ਇੱਕ ਵਾਰੀ ਐਈ ਕਹਿ ਦਾ ਨਾ ਕੀ ਤੁਸੀਂ ਜ਼ਰਾ ਖੜੇ ਹੋ ਕੇ ਪਾਦ ਹਸਥਾ ਆਸਨ ਕਰਕੇ ਦਿਖਾਓ। ਆਪਣੇ ਪੈਰਾਂ ਨਾਲ ਹੱਥ ਲਗਾ ਕੇ ਦਿਖਾਓ, ਖੜੇ ਹੋ ਕੇ। ਬੱਚਿਆਂ ਦਾ ਲੱਗਦਾ ਈ ਨੀ ਹੱਥ ਜੀ। ਪੇਟ ਈ ਉਹਨਾ ਦੇ ਅੜ ਜਾਂਦੇ ਨੇ ਵਿੱਚ, ਝੁਕਿਆ ਈ ਨ੍ਹੀਂ ਜਾਂਦਾ।
ਸਹੀ ਗੱਲ ਏ। ਅੱਜ-ਕੱਲ ਸੁਸਤੀ, ਅੱਜ-ਕੱਲ ਇੰਨੀ ਹੈਗੀ ਐ। ਬੈਡ ਤੋ ਉੱਠ ਕੇ ਪਾਣੀ ਪੀ ਕੇ ਬੱਚੇ ਰਾਜ਼ੀ ਨ੍ਹੀਂ ਅੱਜ-ਕੱਲ।
ਨਾ-ਨਾ, ਮੈਂ ਬਲਕਿ ਟੱਪਣ ਆਲੀ ਰੱਸੀ, ਮੈਂ ਕਿਹਾ ਅਸੀ ਆਪਣੇ ਜਮਾਨੇ 'ਚ ਐ ਰੱਸੀ ਨਾਲ ਟੱਪਦੇ ਸੀ। ਤੁਵਾ ਨਾ ਐਹ ਲਿਆ ਦਿੰਨੀ ਆ। ਉਹ ਲਿਆ ਕੇ ਦਿੱਤੀ, ਉਹ ਰੱਸੀ ਵੀ ਉਵੇਂ ਦੀ ਉਵੇਂ ਪਈ ਜੇ। ਕੋਈ ਨੀ ਟੱਪਨੀ ਉਹਨਾਂ ਨੇ ਰੱਸੇ।
ਦੇਖਦਾ ਈ ਨੀ ਕਿਸੇ ਨੂੰ ਰੱਸੀ ਟੱਪਦੇ ਹੋਏ। ਪਹਿਲੇ ਤੇ ਜਿਵੇਂ ਆਪਾਂ, ਖੇਲ ਈ ਬਣਾ ਲਈ ਸੀ ਇਕ।
ਆਹ ਹਾਂ, ਕਿਵੇਂ ਅਸੀ ਇੱਕ ਰੱਸੀ ਟੱਪ ਪਨ ਦੇ ਨਾਲ ਈ, ਅਸੀਂ ਕਿੰਨੇ ਖੇਲ-ਖੇਲ ਲੈਂਦੇ ਸੀ ਇੱਕੋ ਰੱਸੀ ਨਾਲ। ਦੋ ਬੱਚੇ ਮਿਲ ਕੇ, ਚਾਰ ਬੱਚੇ ਬੱਚੇ ਮਿਲ ਕੇ। ਕਿੰਨਾ-ਕਿੰਨਾ ਗਰੁੱਪ ਈ, ਬੱਚਿਆਂ ਦਾ ਮਿਲ ਕੇ ਤੇ ਅਸੀਂ ਰੱਸੀ ਟੱਪ ਲੈਂਦੇ ਸੀ।
ਉਈਓ ਤਾਂ ਗੱਲ ਏ। ਸਾਰਾ-ਸਾਰਾ ਦਿਨ ਖੇਲਦੇ ਸੀ। ਵਧੀਆ ਰਹਿੰਦੀ ਸੀ ਫਿਟਨੈਂਸ। ਇੱਕ ਤਰ੍ਹਾਂ ਦੀ ਰਹਿੰਦੀ ਸੀ। ਥੱਕਦੇ ਵੀ ਨੀ ਸੀ। ਪਹਿਲੇ ਸਟੈਮਿਨਾ ਈ ਇੰਨਾ ਸੀ। ਅੱਜ-ਕੱਲ੍ਹ ਦੇ ਬੱਚਿਆਂ ਦਾ ਸਟੈਮੀਨਾ ਵੀ ਦੇਖ ਲੋ ਧੁੱਪ 'ਚ ਖੜੇ ਹੋਣਗੇ, ਅੱਧਾ ਪੌ ਅ ਅੱਧਾ ਘੰਟਾ ਵੀ ਖੜੇ ਹੋਣਗੇ ਨਾ, ਚੱਕਰ ਆ ਜਾਂਦੇ ਨੇ।
ਹੂੰ-ਹੂੰ, ਬਸ ਇਹੀ ਤੇ ਗੱਲ ਹੈਗੀ ਏ। ਸਕੂਲ ਅਸੈਂਬਲੀ 'ਚ ਵੇਖੋ, ਬੱਚੇ ਰੋਜ਼ ਦੱਸਦੇ ਨੇ ਕਿ ਮੰਮਾ ਸਕੂਲ ਅੱਜ ਪ੍ਰੇਅਰ 'ਚ ਨਾ, ਚਾਰ ਬੱਚੇ ਗਿਰ ਗੇ ਅ ਛੇ ਬੱਚੇ ਗਿਰ ਗੇ। ਪਤਾ ਨੀ ਘਰੋ ਬੱਚੇ ਸਵੇਰੇ ਰੋਟੀ-ਰੂਟੀ ਖਾਣਾਂ ਚਾਹੁੰਦੇ ਈ ਨੀ। ਮੰਮੀਆਂ ਨੂੰ ਆਪਨੀਆਂ ਨੂੰ ਤੰਗ ਕਰਦੇ ਨੇ। ਕਹਿੰਦੇ ਨੇ ਕਿ, ਸਾਨੂੰ ਅੱਜ ਸਕੂਲ ਫਾਸਟ-ਫੂਡ ਈ ਪੈਕ ਕਰ ਦਿਓ। ਜਾਂ ਕੋਈ ਬਰਗਰ-ਸ਼ਰਗਰ ਬਣਾ ਦਿਓ। ਮਾਵਾਂ ਵੀ ਸਾਰੀ ਗੱਲਾਂ ਮੰਨਦੀਆਂ ਜੇ ਬੱਚਿਆਂ ਦੀਆਂ। ਰਾਤੀ ਉਹ ਰੇਡੀਮੇਡ ਜੇ ਬੰਦ ਲਿਆ ਕੇ ਰੱਖ ਦਿੰਦੀ ਐ। ਸਵੇਰੇ ਉਹ ਰੇਡੀਮੇਡ ਜੀ, ਟਿੱਕੀ ਜਿਹੀ ਸਵੇਰੇ ਤਲਦੀ ਐ ਤੇ ਵਿੱਚ ਇੱਕ ਖੀਰਾ, ਪਿਆਜ ਕੱਟਦੀਆਂ ਤੇ ਉਹ ਬਰਗਰ ਜਾਂ ਬਣਾ ਕੇ ਦੇ ਦਿੰਦੀਆਂ, ਸੋਸ ਦਾ ਲਾ ਕੇ।
ਸਹੀ ਗੱਲ ਏ। ਹੁਣ ਅਗਰ ਬੱਚੇ ਰੋਟੀ ਵੀ ਲੈ ਕੇ ਜਾਣ ਸਕੂਲ, ਖਾਂਦੇ ਕਿਹੜਾ ਨੇ। ਡਸਟਬਿਨ 'ਚ ਸੁੱਟ ਕੇ ਕੰਟੀਨ ਤੋਂ ਕਦੀ ਕੋਈ ਚੀਜ਼ ਖਾ ਲੈਣ। ਕਦੀ ਕੋਈ ਸਮੋਸਾ, ਪੈਟੀ ਸਹੀਓ ਚੱਲਦਾ ਓ।
ਸਹੀ ਗੱਲ ਏ। ਕੰਟੀਨਾਂ 'ਚ ਸਮੋਸੇ ਛੋਲੇ ਤੇ ਪੈਟਿਸ ਛੋਲੇ ਲੋ। ਹੋਰ ਭਟੂਰੇ ਛੋਲੇ, ਪਤਾ ਨੀ ਕੀ-ਕੀ, ਕੜੀ-ਚਾਵਲ, ਛੋਲੇ-ਚਾਵਲ ਮਿਲਦੇ ਨੇ। ਉਹ ਵੀ ਪਤਾ ਨੀ ਸਾਫ਼ ਤਰੀਕੇ ਨਾਲ ਥੋੜ੍ਹੀ ਬਣਾਂਦੇ ਨੇ। ਪਤਾ ਨੀ ਕਿਵੇਂ ਬਨਾਂਦੇ ਨੇ, ਕਿਵੇਂ ਬਨਾਂਦੇ ਨੇ। ਕਿਵੇਂ ਨਹੀਂ ਬਨਾਂਦੇ, ਕੋਈ ਪਤਾ ਨੀ ਬੱਸ ਐ ਕੇ ਤਾਜ਼ਾ ਐ। ਕੋਲ-ਡਰਿੰਕਾਂ ਬੱਚੇ ਐਂਨੀ ਜ਼ਿਆਦਾ ਪੀਂਦੇ ਨਾ ਕੋਲਡਰਿੰਕ, ਕੋਲਡਰਿੰਕ ਨੇ ਤੇ ਸਾਰਾ ਨਾਸ ਕੀਤਾ ਹੋਇਆ ਪੇਟ ਦਾ।
ਸਹੀ ਗੱਲ ਹੇ, ਕੋਲਡ ਡ੍ਰਿੰਕ ਦਾ ਗਲਾ ਖ਼ਰਾਬ ਕਰ ਦਿੰਦੀ ਹੈ ਬੱਚੇ ਦਾ।
ਗਲਾ ਦਾ ਗਲਾ ਖਰਾਬ ਹੈ, ਜਿਹੜੀ ਕਾਲੀ ਕੋਲਡ ਡਰਿੰਕ ਹੁੰਦੀ ਹੈ। ਕੋਕੋ ਕੋਲਾ ਜਾਂ ਥਮਸ ਅਪ ਇਹ ਤੇ ਪੂਰਾ, ਇਹਨੂੰ ਟੋਇਲੇਟ ਕਲੀਨਰ ਦਾ ਨਾਮ ਦਿੱਤਾ ਹੈ। ਤੁਸੀਂ ਏਦੇ ਵਿੱਚ ਨਾ ਆਪਣਾ ਟੁੱਟਾ ਹੋਇਆ ਦੰਦ ਪਾ ਕੇ ਦੇਖੋ, ਸਵੇਰੇ ਦੇਖੋਗੇ ਨਾ ਦੰਦ ਨੀ ਨਜ਼ਰ ਆਏਗਾ ਤੁਆਨੂੰ ਓ ਵਾਲਾ ਵਿੱਚ ਵਿੱਚ ਹੀ ਘੁਲ ਜਾਂਦਾ ਜੇ, ਇੰਨੀ ਖਤਰਨਾਕ ਹੁੰਦੈ, ਸੋਚੋ ਕਿ ਸਾਡੀ ਹੱਡੀਆਂ ਨੂੰ ਕਿਵੇਂ ਗਾਲ ਦਾ ਹੋਏਗਾ
ਸਈ ਗੱਲ ਹੈ, ਕੈਮੀਕਲ ਈ ਇੰਨੇ ਪਾਏ ਹੁੰਦੇ ਨੇ ਵਿੱਚ, ਬੱਚੇ ਏਈਓ ਜ਼ਿਆਦਾਤਰ ਪੀਂਦੇ ਰਹਿੰਦੇ ਨੇ, ਕੋਈ ਸਨੈਕਸ ਵਗੈਰਾ ਹਾਂ, ਨਾਲੈ ਏਹ ਮੰਗਾਲਾ
ਹੋਰ, ਏਧਰੋਂ ਚੋਮਿਨ ਖਾਂਦੇ ਨੇ, ਨਾਲ ਏ ਕੋਲਡ-ਡਰਿੰਕ ਦੀ ਬੋਤਲ ਲੈਕੇ ਬੈ ਜਾਂਦੇ ਨੇ, ਓਨੇ ਵੀ ਅੱਜ-ਕੱਲ, ਏਹ ਕੰਪਨੀਆਂ ਨੇ ਵੀ ਨਾ, ਵੀਹ-ਵੀਹ ਰੁਪਏ ਦੀ ਬੋਤਲ ਵੀ ਅੱਜ-ਕੱਲ ਬਣਾ ਦਿੱਤੀ। ਓ ਛੋਟੀ ਜੀ ਬੋਤ ਬੋਤਲ ਲੈਂਦੇ ਨੇ ਜੀ, ਓ ਪੂਰੀ ਮੂੰਹ ਨਾਲ ਲਾਂਦੇ ਨੇ ਪੀ ਛੱਡਦੇ ਨੇ।
ਸਹੀ ਗੱਲ ਹੈ।
ਕੋਈ ਦਿੱਕਤ ਤੇ ਹੈ ਨੀ, ਹਾਂ ਬਈ-ਬਈ ਵੱਡੀ ਬੋਤ ਬੋਤਲਤ ਲੈਕੇ, ਗਲਾਸ ਮਿਲਣਗੇ ਨਈਂ ਮਿਲਣਗੇ, ਏਦਾ ਚੱਕਰ ਈ ਨਈਂ ਏ ਅੱਜ-ਕੱਲ। ਛੋਟੀ ਬੋਤਲ ਲੋ, ਜਿੰਨੀ ਤੁਆਨੂੰ ਚਾਈਦੀ ਏ। ਕੋਲਡ-ਡਰਿੰਕ ਦੀ, ਵੀਹ ਆਲੀ ਤੀਹ ਆਲੀ, ਤੇ ਸਾਰੀ ਪੀ ਛੱਡੋ ਇੱਕੋ ਵਾਰੀ ਚ। ਪੈਸੇ ਮਾਂ-ਬਾਪ, ਬੱਚੇ ਲੜ-ਲੁੜ ਕੇ ਲੈ ਲੈਂਦੇ ਨੇ, ਕਿ ਸਾਨੂੰ ਪੰਜਾਹ ਰੁਪਏ ਦੇ ਦੋ ਰੋਜ਼ ਸਕੂਲ ਆਸਤੇ, ਜਾਂ ਕਿੱਥੇ ਜਾ ਰਏ ਆਂ, ਅਸੀਂ ਕੁੱਛ ਖਾ ਆਈਏ। ਬਸ ਤੁਆਨੂੰ ਪਤੈ ਪੰਜਾਹ ਰੁਪਏ ਵਿਚ ਕੋਲਡ-ਡਰਿੰਕ ਤੇ ਬਰਗਰ ਆ ਜਾਂਦਾ। ਉ ਖਾ ਪੀ ਛੱਡਦੇ ਨੇ। ਮਾਂ-ਪਿਓ ਵੀ ਮਗਰੋ ਲਾ ਦੇਂਦਾ ਵੀ ਚਲੋ। ਲੋ ਦਸ ਰੁਪਏ ਤੇ ਸਾਡੀ, ਪੰਜਾਹ ਰੁਪਏ ਤੇ ਸਾਡੀ ਜਾਨ ਛੱਡੋ, ਕੀ ਕਰੇ ਮਾਂ-ਪਿਓ ਨੂੰ ਵੀ ਤੰਗ ਕੀਤਾ ਬੱਚਿਆ
ਹਾਂ, ਜਿੱਦ ਮੰਨੀ ਪੈਂਦੀ ਫੇਰ, ਦੇਖੋ ਜਿੱਦ ਕਰਨ ਲੱਗ ਜੇ ਬੱਚਾ ਫੇਰ।
ਹਾਂ ਓਹੀ ਤੇ ਗੱਲ ਹੈ, ਬਰਾਬਰ ਦੇ ਬੱਚੇ ਹੋ ਜਾਣ ਫੇਰ ਜਿੱਦਾਂ ਕਰਦੇ ਨੇ, ਤੇ ਨਾ ਜਿੱਦ ਮੰਨੋ ਤੇ ਫੇਰ ਡਰ ਲੱਗਦਾ। ਕਿ ਬੰਦਾ ਬੱਚਾ ਕਿਤੇ ਜਾ ਕੇ, ਕਿਸੇ ਹੋਰ ਕੋਲ ਕਿੰਨਾ ਮੰਗਣ ਲੱਗ ਜੇ ਪੈਸੇ ਏਹ ਵੀ ਤੇ ਡਰ ਲੱਗਦੈ ਨਾ, ਜੇ ਅਸੀਂ ਨੀ ਦੇਆਂਗੇ, ਮਾਂ-ਪਿਓ ਨੀ ਦਵਾਂਗੇ ਤੇ, ਰਿਸ਼ਤੇਦਾਰਾਂ ਕੋਲ ਮੰਗਣਗੇ ਆਪਣੇ ਚਾਚਿਆਂ ਕੋਲ ਮੰਗਣਗੇ। ਆਪਣੀ ਭੂਆਵਾਂ ਕੋਲ ਮੰਗਣਗੇ। ਆਸ-ਪੜੋਸ ਕੋਲ ਕਿਸੀ ਕੋਲ ਯਾਰ ਦੋਸਤ ਨੂੰ ਕੈਣਗੇ, ਤੂੰ ਦੇ ਦੇ ਪੈਸੇ, ਤੂੰ ਮੇਨੂ ਖਵਾ ਦੇ ਕੁੱਛ ਫੇਰ ਬੱਚੇ ਹੋਰ ਗੰਦੀ ਆਦਤਾਂ, ਆਪਣੇ ਪੱਲੇ ਬਣ ਲੈਂਦੇ ਨੇ ਨਾ ਬਸ ਇਸ ਕਰਕੇ, ਮੈਂ ਤੇ ਹੁਣ ਬੱਚਿਆਂ ਨੂੰ ਐਈ ਸਿਖਾ ਰਈ ਆਂ। ਕਿਤੇ ਨਾ ਕਿਤੇ ਤੇ ਜਬਰਦਸਤੀ ਲੈ ਕੇ ਜਾਵਾਂਗੀ, ਕੋਈ ਅਰੋਬਿਕ-ਕਲਾਸ, ਯੋਗਾ-ਕਲਾਸ ਜਾਂ ਜਿੰਮ-ਕਲਾਸ ਵੀ ਬੱਚਿਆਂ ਨੂੰ ਲੈ ਕੇ ਜਾਵਾਂ, ਓਨਾਂ ਨੂੰ ਫਿਟ ਬਣਾਵਾਂ, ਬੜੇ ਫੈਦੇ ਨੇ ਐਕਸਰਸਾਈਜ਼ ਦੇ ਮੈਂ ਮੈਂ ਕਿਆ ਚਲੋ, ਕੁਛ ਤੁਸੀਂ ਵੀ ਸਮਝਾਣਾ, ਹਾਂਜੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।